ਹੈਲੋ! ਹੈਲੋ! ਹੈਲੋ! ਹੈਲੋ!
ਤੁਹਾਡੀ ਆਵਾਜ਼ ਨੀ ਆ ਰਹੀ, ਹੈਲੋ!
ਹਾਂਜੀ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਤੁਹਾਡੀ ਆਵਾਜ਼ ਨੀ ਆ ਰਹੀ ਸੀ ਪਹਿਲੇ।
ਅੱਛਾ, ਉਹ ਬਸ ਫੋਨ ਬੱਚੇ ਕੋਲ ਹੈਗਾ ਸੀ ਨਾ। ਉਨ੍ਹਾ ਨੇ ਹੁਨੈ ਕਨੈਕਟ ਕਰਕੇ ਦਿੱਤੈ।
ਥੋੜ੍ਹਾ ਨਾ ਬਾਹਰ ਨਿਕਲ ਕੇ ਗੱਲ ਕਰੋ ਨਾ, ਕੋਈ ਆਵਾਜ਼ ਨੀ, ਕਲੀਅਰ ਨੀ ਆ ਰਹੀ ਸੀ। ਕਿਉਂ ਜਦੋਂ ਤੱਕ ਕਲੀਅਰ ਅਵਾਜ ਨੀ ਆਏਗੀ ਇੱਕ ਦੂਜੇ ਦੀ, ਤਦ ਤੱਕ। ਜਿਹੜੀ ਸਾਡੀ ਕੀਤੀ ਗੱਲ ਹੈ ਨਾ, ਔਹ ਸਫਲ ਨੀ ਹੋਏਗੀ, ਹੈਨਾ।
ਅੱਛਾ ਅਵਾਜ ਦੇਨ
ਹੈਲੋ!
ਹੈਲੋ, ਹਾਂਜੀ ਵੀਰ ਜੀ। ਹੁਨ ਆਈ ਏ ਆਵਾਜ਼ ਤੁਹਾਨੂੰ।
ਹਾਂਜੀ, ਆਵਾਜ ਆਈ ਇੱਕ ਤਾਂ, ਜਦੋਂ ਵੀ ਗੱਲ ਕਰਨੀ ਏ ਨਾ ਆਪਾਂ ਨੇ ਵਾਈ- ਫਾਈ ਬੰਦ ਕਰ ਦੇਨਾ। ਜਿਹੜੀ ਗੱਲ ਹੋ ਗਈ, ਉਹ ਨੈਟ 'ਤੇ ਗੱਲ ਹੀ ਹੋਏਗੀ ਖਾਲੀ।
ਓਕੇ।
ਕਿਉਂਕਿ ਵਾਈ-ਫਾਈ ਨਾਲ ਨਾ, ਕਈ ਵਾਰੀ ਆਵਾਜ਼ 'ਚ ਡਿਸਟਰਬੈਂਸ ਹੁੰਦੈ। ਕਿ ਆਵਾਜ਼ ਸਹੀ ਕਲੀਅਰ ਨੀ ਆਂਦੀ, ਹੈਨਾ।
ਹਾਂਜੀ- ਹਾਂਜੀ।
ਹਾਂਜੀ ਹੋਰ ਸੁਣਾਓ ਜੀ ਆਪਣਾ ਕਿੱਥੋਂ ਬੋਲਹੇ ਹੋ ਜੀ ਆਪ ਜੀ
ਅਸੀਂ ਬੋਲਦੇ ਹਾਂ ਯਮੁਨਾਾਨਗਰ ਜਗਾਦਰੀ ਤੋਂ।
ਅੱਛਾ ਅੱਛਾ ਅੱਛਾ ਅੱਛਾ ਅਸੀਂ ਬੋਲ ਰਹੇ ਜੀ ਦਿੱਲੀਓ ਬੋਲ ਰਹੇ ਹਾਂ ਅਸੀਂ।
ਅੱਛਾ।
ਹਾਂਜੀ ਹਾਂਜੀ ਤੇ ਆਪਾਂ ਜਿਹੜਾ ਦੇਖੋ ਟੋਪਿਕ ਆਇਆ ਯਾਤਰਾ ਤੇ ਦੇਖੋ। ਇਹਦੇ ਕਈ ਫਾਇਦੇ ਵੀ ਨੇ ਫਾਇਦਾ ਇਹ ਹੈ ਕਿ ਦੇਖੋ ਜਿਹੜੀ ਅਸੀਂ ਕਿਤਾਬਾਂ 'ਚ ਪੜ੍ਹਦੇ ਹਾਂ ਜਾਂ ਸਾਡੇ ਬੱਚੇ ਪੜ੍ਹਦੇ ਹਾਂ ਹੈ ਨਾ ਉਹ ਚੀਜ਼ ਇੱਕ ਤਾਂ ਅਸੀਂ ਇੱਕ ਵਾਰੀ ਪੜ੍ਹਲੀ ਉਹ ਬੜੇ ਅਹ ਜਾਣਨ ਚ ਬੜਾ ਯਾਦ ਕਰਨ ਚ ਸਮਾਂ ਲੱਗਦਾ ਹੈਗਾ। ਤੇ ਜਦੋਂ ਉੱਥੇ ਜਾਈਏ ਨਾ ਕਿਸ ਚੀਜ਼ ਦੇ ਜਿਵੇਂ ਕਹਿ ਲਓ ਕਿ ਕੋਈ ਸਾਡੇ ਧਾਰਮਿਕ ਅਸਥਾਨ ਹਰਿਮੰਦਰ ਸਾਹਿਬ ਦਰਬਾਰ ਅਸੀ ਜਾਂਦੇ ਹਾਂ।
ਹ ਅਸੀਂ ਹੁਣ ਹੀ ਗਏ ਹਾਂ ਹਾਨੂੰ ਬਸ ਦੋ ਦਿ ਕੇ ਹੋਏ ਨੇ ਅਸੀਂ ਹੋ ਕੇ ਆਏ ਹਾਂ ਉੱਥੋਂ ਦੀ। ਹਰਿਮੰਦਰ ਸਾਹਿਬ ਫੈਮਿਲੀ ਨਾਲ ਹੀ ਗਏ ਸੀ।
ਅਸੀਂ ਵੀ ਉੱਧਰ ਗਏ ਸੀਗੇ ਅਸੀਂ ਤੇਈ ਤਰੀਕ ਨੂੰ ਗਏ ਪਹੁੰਚੇ ਸੀਗੇ ਤੇ ਅਸੀਂ ਵੀ ਉੱਥੋਂ ਆਏ ਹਾਂ ਦਰਸ਼ਨ ਕਰਕੇ। ਅਸੀਂ ਬੱਚਿਆਂ ਨਾਲ ਨਾਲ ਲੈ ਕੇ ਸੀ ਦੇਖੋ ਇਹ ਪ੍ਰੈਕਟੀਕਲੀ ਕਰਨ ਦਾ ਇਹ ਫਾਇਦਾ ਹੁੰਦਾ ਕਿ ਬੱਚੇ ਜਿਹੜਾ ਨਾ ਚੀਜ਼ ਪ੍ਰਤੱਖ ਵੇਖਦੇ ਨੇ ਸਾਹਮਣੇ ਵੇਖਦੇ ਨੇ ਤੇ ਉਹ ਚੀਜ਼ ਦਾ ਬੰਦਿਆਂ ਨੂੰ ਬੱਚਿਆਂ ਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈਗਾ ਨਾਲੇ ਬੱਚੇ ਜਾਣਦੇ ਨੇ ਸਮਝਦੇ ਨੇ ਕਿ ਚੀਜ਼ ਅਸੀਂ ਇੱਥੇ ਗਏ ਸੀਗੇ ਬੱਚੇ ਯਾਰ ਜ਼ਿੰਦਗੀ ਪਰ ਨੀ ਕਦੇ ਭੋਲਦਾ ਫਿਰ ਉਹ
ਨਹੀਂ ਨਹੀਂ ਨਾਲ ਜਾਣਗੇ ਨਾ ਬੱਚੇ ਤਾਂ ਉਹਨਾ ਨੂੰ ਜ਼ਿਆਦਾ ਸਮਝ ਪੈਂਦੀ ਹੈਗੀ ਜਾ ਕੇ ਆਪਣੇ ਇਤਿਹਾਸ ਦਾ ਪਤਾ ਲੱਗਦਾ ਹੈਗਾ
ਬਿਲਕੁਲ ਜੀ ਬਿਲਕੁਲ ਦੇਖੋ ਕਿਤਾਬਾਂ ਚ ਪੜ੍ਹਿਆ ਹੋਇਆ ਬੰਦਾ ਭੁੱਲ ਸਕਦਾ ਪਰ ਜਿਹੜੀ ਬੰਦਾ ਗਿਆ ਨਾ ਉਹ ਜ਼ਿੰਦਗੀ ਉਪਰ ਕਦੇੀ ਬੋਲਦਾ ਮੈਂ
ਨਹੀਂ ਉਹ ਕਦੇ ਨਹੀਂ ਆ
ਤੇ ਉੱਥੇ ਗਿਆ ਸੀ ਇੱਥੇ ਦਾ
ਹਾਂਜੀ
ਤਾਜ਼ਾ ਗ ਇਹ ਚੀਜ਼ਾਂ ਬੜੀਆਂ ਫਾਇਦੇਮੰਦ ਹੁੰਦੀਆਂ ਬੱਚਿਆਂ ਨੂੰ ਦੱਸਣਾ ਵੀ ਚਾਹੀ ਚਾਹੀਦਾ ਹੈਗਾ ਨਾਲ ਲੈ ਕੇ
ਹਮ
ਕੇ ਜਾਣਾ ਚਾਹੀਦਾ ਯਾਤਰਾ ਤੇ ਤੇ ਜਦੋਂ ਵੀ ਯਾਤਰਾ ਤੇ ਜਾਈ ਬੜੇ ਨਿਮਰਤਾ ਨਾਲ ਜਾਈਏ ਪਿਆਰ ਨਾਲ ਜਾਈਏ ਨਾ ਤੇ ਕੋਈ ਇੱਕ ਬੰਦਾ ਬਦਾ ਆਸ ਲੈ ਕੇ ਜਾਂਦਾ ਕਿ ਹਾਂ ਅਸੀਂ ਦਰਸ਼ਨ ਕਰਨੇ ਚੱਲੇ ਹਾਂ
ਬਸ
ਬੰਦੇ ਉੱਥੇ ਜਾ ਕਰਕੇ ਰੋਲਾ ਆਪਾਂ ਪਾ ਦੇ ਨੇ ਜਾਂ ਇਸ ਤਰ੍ਹਾਂ ਕਈ
ਨਹੀਂ ਨਹੀਂ ਜੇ ਸ਼ਰਧਾ ਨਾਲ ਜਾਣਾ ਨਾ ਤਾਂ ਸ਼ਰਧਾ ਨਾਲ ਹੀ ਜਾਓ ਉੱਥੇ ਆਪਣੇ ਮਨ ਦੇ ਵਿੱਚ ਹਾਂਜੀ
ਹਾਂ ਰਹੀ ਗੱਲ ਹੈ ਜੀ ਬਿਲਕੁਲ
ਹੁਣ ਅਸੀਂ ਫੇਰ ਬਣਾਈ ਦੇਗੀਏ ਸਲਾਹ ਅਸੀਂ ਜਾ ਹੁ ਦੀਵਾਲੀ ਤੇ ਹਜ਼ੂਰ ਸਾਹਿਬ ਜਾਣ ਦੀ ਸਲਾਹ ਬਣਾਈ ਦੇਗੀਏ
ਅੱਛਾ ਅੱਛਾ
ਹੁਣ ਉੱਥੇ ਲੈ ਕੇ ਜਾਵਾਂਗੇ ਬੱਚਿਆਂ ਨੂੰ ਹਾਂਜੀ ਹ ਪਹਿਲੇ ਗਏ ਸੀਗੇ ਛੋਟੇ ਸੀ ਤਾਂ ਬੱਚੇ ਹੁਣ ਬੱਚੇ ਵੱਡੇ ਹੋ ਗਏ ਨੇ ਮੈਂ ਕਿਹਾ ਚਲੋ ਉਸ ਟਾਈਮ ਦਾ ਕੁਛ ਨੀ ਯਾਦ ਬੱਚਿਆਂ ਨੂੰ ਤਿੰਨ ਸਾਲ ਦੀ ਸੀ ਕੁੜੀ ਹੈ ਮੇਰੀ ਤੇ ਬੇਟਾ ਸੀਗਾ ਅੱਠ ਸਾਲ ਦਾ ਹੁਣ ਮੈਂ ਕਿਹਾ ਵੱਡ ਹੋ ਉਹਨੂੰ ਬੱਚਿਆਂ ਨੂੰ ਸਮਝ ਆਏਗੀ ਜਾਵਾਂਗੇ ਸਭ ਕੁੱਝ ਪਤਾ ਲੱਗਦਾ ਹੈਗਾ ਇਸ ਚੀਜ਼ ਦੇ ਬਾਰੇ
ਹਾਂਜੀ ਬਿਲਕੁਲ ਜੀ ਬਿਲਕੁਲ ਹਮ ਅਸੀਂ ਵੀ ਸੋਚ ਰਹੇ ਹਾਂ ਅਸੀਂ ਵੀ ਜਾਵਾਂਗੇ ਕੀ ਕਿਤੇ ਜਿਵੇਂ ਪਟਨਾ ਸਾਹਿਬ ਸੋਚ ਰਹੇ ਹ ਸੀ ਅਸੀਂ ਪਟਨਾ ਸਾਹਿਬ ਜਾਵਾਂਗੇ ਤੇ ਦੇਖੋ, ਜਾਣਾ ਚਾਹੀਦਾ ਇਹ ਚੀਜ਼ਾਂ ਘੁੰਮਣ ਫਿਰਨ
ਰਹਿ ਗਿਆ ਤੇ ਦਮਦਮਸ ਸਾਹਿਬ ਪੰਜ ਤਖ਼ਤ ਹੈਗੇ ਨੀ ਹੈ ਤੇ ਪੰਜ ਤਖ਼ਤ ਪੂਰੇ ਕਰਾਂਗੇ। ਜਦੋਂ ਬਾਬਾ ਜੀ ਨੇ ਬੁਲਾਣਾ ਉਦੋਂ ਹੀ ਜਾਵਾਂਗੇ। ਜਦੋਂ ਹੁਕਮ ਹੋਏਗਾ, ਉਹਨਾਂ ਦਾ ਹਮ ਹਮ ਸਲਾਹ ਤੇ ਬੰਦਾ ਬਣਾਉਂਦਾ ਰਹਿੰਦਾ ਜਦੋਂ ਦਰਸ਼ਨ ਹੋਣਗੇ, ਉਦੋਂ ਆਪਣੇ ਆਪ ਹੀ ਪਹੁੰਚ ਜਾਣਾ ਸੀ ਉੱਥੇ
ਹਾਂਜੀ ਬਿਲਕੁਲ ਜੀ, ਬਿਲਕੁਲ ਸਹੀ
ਹਮ ਹਮ
ਇਹ ਦੇਖੋ ਆਪਣੇ ਆਪ ਹੀ ਦਾ ਚਾਨਕ ਕਿ ਪ੍ਰਲਣ ਬਣ ਜਾਂਦਾ ਜਾਣ ਦਾ ਹਨਾ। ਕਈ ਵਾਰੀ ਅਸੀਂ ਸੋਚਣਾ, ਕਿ ਅਸੀਂ ਉੱਥੇ ਜਾਵਾਂਗੇ ਉੱਥੇ ਜਾਵਾਂਗੇ। ਤੇ ਜਾ ਨਹੀਂ ਪਾਉਂ ਤੇ ਜਦ ਪਲੈਨ ਬਣਾ ਨਾ, ਜਦੋਂ ਮੱਜ ਬੁਲਾਦੇ ਨੇ ਆਪੇ ਹੀ ਪ੍ਰੋਗਰਾਮ ਸਾਰਾ ਫਿਟ ਹੋ ਜਾਂਦਾ ਹੈਗਾ।
ਅਸੀਂ ਆਪੇ ਪੋਂਚ ਜਾਣਾ
ਬਿਲਕੁਲ ਜੀ, ਬਿਲਕੁਲ ਕਈ ਵੀ ਹੁੰਦਾ ਸੀਂ। ਸੋਚਦੇ ਹ, ਕਿ ਨਹੀਂ ਉੱਥੇ ਆਵਾਂ, ਉੱਥੇ ਜਾਾਂਗੇ, ਪੋਂਚ ਕਿਤੇ ਹੋਰ ਜਾਂਦੇ ਹਾਂ, ਅ ਪਲਾਨ ਕਿਤੇ ਹੋਰ ਬਣਾ ਦਿੰਦੇ ਹਾਂ।
ਅਸੀਂ ਹੁਣ ਮਾਰਚ ਵਿਚ ਬਣਾਈ ਸੀ ਸਲਾਹ ਜਾਾਨ ਦੀ, ਉਹ ਹਰਿਮੰਦਰ ਸਾਹਿਬ, ਤੇ ਮੇਰੇ ਹਸਬੈਂਡ ਨੂੰ ਚੋਟ ਲੱਗ ਗਈ ਕਿਸੇ ਕਾਰਨ ਤੇ ਉਹ ਫਿਰ ਰੈ ਗਿਆ ਸੀ। ਉਹ ਨਹੀਂ ਲਿਖਿਆ ਦਾ ਸੀ ਨਾ ਸਾਡਾ ਜਾਣਾ। ਉਦੋਂ ਸਲਾਮ ਬਣਾਦੇ- ਬਣਾਦੇ ਸੀ ਫਿਰ ਜੂਨ ਗਏ ਹਾਂ, ਦੋ ਮਹੀਨੇ ਬਾਦ ਗੇਆ, ਮੈਂ ਕਿਹਾ ਜਦੋਂ ਬਾਬਾਜੀ ਦਾ ਹੁਕਮ ਹੋਂਦਾ ਸੀ। ਉਦੋਂ ਹੀ ਪੋਂਚਣਾ ਉੱਥੇ
ਬਿਲਕੁਲ ਜੀ, ਸਹੀ ਗੱਲ ਹੈ। ਬਿਲਕੁਲ ਅਸੀਂ ਸਰਦੇ ਹੇਮਕੁਟ ਜਾਣ ਦਾ, ਅਸੀਂ ਹੇਮਕੁਟ ਸਾਬ ਜਾਵਾਂਗੇ। ਤੇ ਪਲਾਨ ਬਣ ਗਿਆ, ਸਾਡਾ ਹਰਿਮੰਦਰ ਸਾਬ ਦਾ ਇਸ ਤਰ੍ਹਾਂ ਹੋ ਗਿਆ ਸਾਡੇ ਨਾਲ ਵੀ, ਮੈਂ ਕਿਹਾ ਚਲੋ ਕੋਈ ਮਹਾਰਾਜੀ ਉੱਥੇ ਵੀ ਮਹਾਰਾਜ ਨੇ ਉੱਥੇ ਮਹਾਰਾਜ ਹਾਂਜੀ ਸਭ ਪਰਿਵਾਨ ਹੈ ਜੀਆਂ
ਹਾਂ ਹ ਲੰਬੇ ਟੂਰ ਤੇ ਜਾਣਾ ਆਏ ਨਾ ਤੇ ਫੇਿਰ ਫੈਮਿਲੀ ਨਾਲ ਹੀ ਆਂਦਾ, ਇੰਜੋਏ ਇਕੱਲੇ ਤੇ ਮਜ਼ਾ ਨੀ ਆਂਦਾ। ਗਏ ਸੀ ਦੋ ਸਾਲ ਹੋਗੇ ਹੇਮਕੁੰਟ ਸਾਬ ਤੇ ਇਕੱਠੇ ਗਏ ਸੀ ਲਗਾਏ ਸੀ ਪੰਜ ਛੇ ਦਿਨ
ਹਾਂਜੀ -ਹਾਂਜੀ ਨਹੀਂ ਉੱਧਰ ਤਾਂ ਜਦੋਂ ਜਾਓ ਫੈਮਿਲੀ ਨਾਲ ਹੀ ਆਨੰਦ ਆਂਦਾ ਹੈਗਾ ਤੇ ੋ ਇੱਧਰ ਹੇਮਗੁੰਟ ਸਾਹਿਬ ਵੱਲ ਜਾਓ, ਕਿਉਂਕਿ ਉੱਧਰ ਜੇੜਾ ਚੀਜ਼ ਹੈ ਦੇਖੋ ਉੱਧਰ ਤਾਂ ਜੇੜਾ ਰੈਣ ਸੈਣ ਨ ਜਾਂ ਉੱਧਰ ਦਾ ਵਾਤਾਵਰਨ ਉਹ ਹੋ ਅਲਗ ਸੀਜ਼
ਹਾਂਜੀ
ਇੱਧਰ ਦਾ ਹੈ ਨਾ
ਹਾਂ ਬੋਤ ਅੱਛਾ ਹੈਗਾ। ਉਥੇ ਤੇ ਬੋਤ ਬਸ ਥੋੜ੍ਹੀ ਮੇਰੀ ਤਬੀਅਤ ਖ਼ਰਾਬ ਹੋ ਗਈ ਸੀ, ਤਾਂ ਕਰਕੇ ਫੇਿਰ ਮੈਂ ਮੈਂ- ਨ ਹਾਂ ਹਾਂ, ਮੈਂ ਫੇਿਰ ਦਰਸ਼ਨ ਕੀਤੇ, ਬੜੇ ਔਖੇ ਕੀਤੇ, ਨੇ ਮੈਂ ਰੋ ਰੋ ਕੇ ਪੋਂਚੀ ਸੀ ਉੱਪਰ
ਅੱਛਾ। ਹਾਂ ਜੇੜਾ ਰਸਤਾ ਰਾਗਾ ਛੇ ਕਿਲੋਮੀਟਰ ਦਾ ਗੋਬਿੰਦ ਧਾਮ ਤੋਂ ਹੇਮਕੁੰਟਸਾਬ ਦਾ ਸਾਡਾ ਉਹ ਬੜਾ ਔਖਾ ਹੈਗਾ ਰਸਤਾ
ਉਹ ਜਦੋਂ ਨੀਚੋ ਤੇ ਕਰ ਲਿੱਤੀ ਸੀ ਚੜਾਈ, ਜੇੜੀ ਮੇਨ ਹੈਗੀ ਸੀ, ਨਾ ਉਪਰ ਦੀ ਉਹ ਜ਼ਿਆਦਾ ਔਖੀ ਹੈਗੀ ਹੈ ਹ
ੋਕੀਓ
ਹਾਂ ਉਹ ਜ਼ਿਆਦਾ ਹੀ ਔਖੇ ਹੈਗੇ ਉੱਥੇ ਫੇਰ ਬਰਫ਼ ਆ ਜਾਂਦੀ ਹੈ। ਉੱਥੇ ਫਿਰ ਥੋੜ੍ਹਾ ਹੋਰ ਔਖਾ ਲੱਗਦਾ ਹੈ ਪੈਰ ਪੂਰ ਣਾ ਸਲਿੱਪ ਕਰ ਜੇ ਫਿਰ ਉੱਥੇ ਵੀ ਧਿਆਨ ਨਾਲ ਜਾਣਾ ਪੈਂਦਾ।
ਜਿਹੜੇ ਸਾਹ ਜਿਹਨਾਂ ਸਾਹ ਦੀ ਪ੍ਰੋਬਲਮ ਹੁੰਦੀ, ਉਹਨਾਂ ਵਾਸਤੇ ਬੜਾ ਔਖਾ ਹੋ ਜਾਂਦਾ ਹੈਗਾ। ਕਿਉਂ ਉੱਥੇ ਸਾਹ ਦੀ ਸਾਹ ਦੀ ਦਿਕੱਤ।
ਜੇ ਵੋਮਿਟਿੰਗ ਵਗੈਰਾ ਤੁਹਾਨੂੰ ਹੋ ਗਈ ਨਾ। ਤਾਂ ਫੇਰ ਤੁਹਾਨੂੰ ਸਾਹ ਦੀਦਿੱਕਤ ਜਿਆਦਾ ਹੋਣ ਲੱਗ ਜਾਂਦੀ ਹੈ।
ਹਾਂਜੀ, ਹਾਂਜੀ।
ਹਾਂ ਫੇਰ ਕਪੂਰ ਬੰਨੀ ਦੀਸੀ। ਕਪੂਰ ਬਸ ਬੰਨ ਲੋ ਹੱਥ ਚ ਤੇ ਹੁਣ ਬਸ ਸੁੰਘਦੇ ਜਾਓ, ਤੇ ਜਾਂਦੇ ਜਾਓ, ਉੱਪਰ।
ਅੱਛਾ, ਜਿਵੇਂ ਕਪੂਰ ਹੱਥ ਚ ਬਨੀ ਫੇਰ
ਤੇ ਕੋਟਨ ਦੇ ਕੱਪੜੇ ਚ ਪਾ ਕੇ ਨਾ ਤੇ ਉਹਨ ਫੇਰ ਬਨਲੌ ਬਾਜੂ ਤੇ, ਆਪਣੇ ਹੱਥ ਤੇ, ਕਲਾਈ ਤੇ ਤੇ ਫੇਰ ਉਹ ਨੂੰ ਬਸ ਉੱਪਰ ਜਾਂਦੇ ਸੁੰਘਦੇ ਥੋੜੇ ਥੋੜੇ ਦੇਰ ਤੱਕ ਨਾਲ ਲੰਬੇ ਲੰਬੇ ਸਾਹ ਲੈਂਦੇ ਰਹੋ ਫੇਰ ਥੋੜ੍ਹਾ ਜਿਹਾ ਫਰਕ ਰਹਿੰਦਾ ਹੈਗਾ
ਵੋਮੀਟਿੰਗ ਨਹੀਂ ਹੋਂਦੀ ਫੇਰ
ਵੋਮੀਟਿੰਗ ਤੇ ਚ ਹੋਣੀ ਹੋਣੀ ਬਸ ਅਹ ਹੈ ਸਾਹ ਦੇ ਵਿੱਚ ਥੋੜੀ ਪ੍ਰੋਬਲਮ ਨੀ ਆਉਂਦੀ ਹੈਗੀ।
ਅੱਛਾ, ਚਲੋ ਇਹ ਨਵੀਂ ਗੱਲਾਂ ਅਸੀਂ ਸਿ ਕਿ ਤੁਹਾਡੇ ਕੋਲ ਜ ਪਤਾ ਲੱਗਦਾ ਕਿ ਹਾਂਜੀ, ਹਾਂਜੀ
ਜਦੋ ਕੋਲ ਜਾਣਕਾਰੀ ਮਿਲਦੀ ਮਿਲਦੀ ਹੈ। ਫੇਰ ਕੁਛ ਨਾ ਕੁਛ ਤੇ ਪਤਾ ਲੱਗਦਾ ਹੀ ਏ ਹੂੰ ਹੂੰ
ਦੇ ਉੱਥੇ ਅ ਬੜਾ ਸਰੋਵਰ ਚ ਇਸਨਾਨ ਕਰ ਬੜਾ ਠੰਡਾ ਜਲ ਹੁੰਦਾ ਹੈਗਾ ਉੱਥੇ ਦਾ
ਬਹੁਤ ਜਿਆਦਾ ਬਰਫ਼ ਹੁੰਦੀ ਹੈ। ਬਹੁਤ ਜਿਆਦਾ ਠੰਡਾ
ਜੇ ਜਾਂਦੇ ਸਾਰ ਇਸ਼ਨਾਨ ਕਰ ਲੈ ਨਾ ਫੇਰ ਤਾਂ ਠੀਕ ਹੁੰਦਾ ਹੈਗਾ
ਹਾਂ ਜੇ ਬਹਿ ਜਾਉਗੇ ਨਾ ਫੇਰ ਤੁਹਾਨੂੰ ਜ਼ਿਆਦਾ ਮਹਿਸੂਸ ਹੋਏਗੀ ਠੰਡ
ਹਾਂ ਨਾਲੈ ਫਿਰ ਔਖਾ ਹੋ ਜਾਂਦਾ ਫੇਰ ਕਿਉਂਕਿ ਇੱਕ ਤਾਂ ਠੰਡਾ ਜਲ ਹੁੰਦਾ ਗਾ ਫੇਰ ਠੰਡਾ ਉਹ ਹੁੰਦਾ ਗਾ ਮੌਸਮ ਫੇਰ ਉਹ ਇਸ਼ਨਾਨ ਕਰਨਾ ਵੀ ਔਖਾ ਹੋ ਜਾਂਦਾ ਹੈ ਜਾਂਦੇ ਸਾਰ ਇਸ਼ਨਾਨ ਕਰ ਲੋ ਫਿਰ ਠੀਕ ਹੁੰਦਾ
ਹਾਂ ਤੁਸੀਂ ਗਏ ਨੀ ਪਹਿਲੇ ਕਦੀ
ਮੈਂ ਗਿਆ ਮੈਂ ਉੱਥੇ ਰਿਹਾ ਵੀ ਹੇਮਕੁੰਟ ਸਾਹਿਬ ਰਿਹਾ ਮੈਂ
ਅੱਛਾ, ਅੱਛਾ,
ਹਾਂਜੀ ਮੈਂ ਦੋ ਹਜ਼ਾਰ ਨੌ ਚ ਉੱਥੇ ਰਿਹਾ ਡਿਊਟੀ ਕੀਤੀ ਹੈ। ਮੈਂ ਉੱਥੇ ਹੀ ਰਿਹਾ। ਤੇ ਹਾਂਜੀ ਮ ਮਹਾਰਾਜ ਦੀ ਬੜੀ ਕਿਰਪਾ ਰਹੀ ਮੈਂ ਕੀਰਤਨ ਕਰਦਾ ਸੀ ਜੀ ਉੱਥੇ
ਅੱਛਾ ਚਲੋ ਚੰਗੀ
ਹਾਂਜੀ, ਹਾਂਜੀ, ਮਹਾਰਾਜ ਨੇ ਬੜੀ ਕਿਰਪਾ ਕੀਤੀ ਬੜੇ ਆਨੰਦ ਉੱਥੇ ਲਏ ਆ ਅਸੀਂ ਨਜ਼ ਵੇਖੇ ਆ ਕੁਦਰਤ ਦੇ ਤੇ ਮਹਾਰਾਜ ਦੀ ਬੜੀ ਕਿਰਪਾ ਰਹੀ। ਉੱਥੇ ਜਿਹੜਾ ਦੇਖੋ ਅਸਲ ਜੇ ਕਹਿੰਦੇ ਨੇ ਕਿ ਸਵਰਗ ਆ ਕਿਤੇ ਹੋਣ ਬਣਾਇਆ ਕਿਤੇ ਆਸਮਾਨ ਦੇ ਵਿੱਚ ਕਿਤੇ ਹੋਰ ਨੀ ਧਰਤੀ ਤੇ ਹੀ ਹੇ ਸਾਰਾ ਕੁਝ ਹੀ
ਹੂੰ ਹੂੰ ਹਾਂ। ਉੱਥੇ ਤੇ ਬਸ ਬੈਠੇ ਬੈਠੇ ਬੱਦਲ ਆ ਜਾਂਦੇ ਨੇ। ਇੱਕ ਦਮ ਪਤਾ ਨਹੀਂ ਲੱਗਦਾ ਅਸੀਂ ਬੈਠੇ ਦੇ ਸੀ। ਬੈਠੇ ਬੈਠੇ ਬੈਠੇ ਇੱਕਦਮ ਸਾਰਾ ਜਿਵੇਂ ਧੁੰਦ ਧੁੰਦ ਜੀ ਹੋ ਗਈ ਸਾਰੇ। ਮੈਂ ਕਿਹਾ ਬਾਦਲ ਆ ਗਏ ਨੇ ਬਾਦਲਾਂ ਚ ਬੈਠੇ ਹਾਂ।
ਹਾਂਜੀ ਤੇ ਸਵੇਰ ਦਾ ਜੇ ਸਵੇਰੇ ਸਵੇਰੇ ਵੇਖੋਗੇ ਨਾ ਤਿੰਨਹ ਮਤਲਬ ਪੰਜ ਛੇ ਵਜੇ ਦਾ ਸਮੇਂ ਦਾ ਮੌਸਮ ਦੇਖੋਗੇ। ਉੱਥੇ ਤਾਂ ਬੜਾ ਐਂ ਕਲੀਅਰ ਸਾਫ਼ ਨਜ਼ਰ ਆਉਂਦਾ ਹੈਗਾ। ਇੱਕ ਚੀਜ਼ ਪਾਲਾਂ ਤੇ ਕੀ ਕੀ ਹੈਗਾ ਕੀ ਕੀ ਨਹੀਂ ਸਾਰਾ ਕੁਝ ਨਜ਼ਰ ਆਉਂਦਾ ਹੈਗਾ। ਬੜਾ ਸੋਹਣਾ ਨਜ਼ਾਰ ਆਉਂਦਾ ਹੈਗਾ। ਅਸੀਂ ਜਦ ਉੱਠਦੇ ਸਵੇਰੇ ਵੇਖਦੇ ਸੀਗੇ ਤੇ ਬੜਾ ਆਨੰਦ ਆਂਦਾ ਸੀ। ਹਾਂਜੀ‌, ਹਾਂਜੀ, ਹਾਂਜੀ ਬਿਲਕੁਲ ਏਹ ਕਹ ਜਦੋ ਹੇਮਕੁੰਟ ਹੇਮਕੁੰਟ ਸਾਹਿਬ ਜਾਈਏ ਨਾ ਹੇਮਕੁੰਟਸਾਹਿਬ ਦੇ ਵਿੱਚ ਨਾ ਇੱਕ ਅਹ ਸਰੋਵਰ ਦੇ ਵਿੱਚ ਇੱਕ ਪੱਥਰ ਹੈਗਾ ਬਹੁਤ ਵੱਡਾ ਉਹ ਕੁਦਰਤ ਅਚਾਨਕ ਹੀ ਜਿਵੇਂ ਕਹਿੰਣਾ ਮ ਕਿਤੇ ਗਾਰ ਹੁੰਦੀ ਨਾ ਗਾਰ ਤੇ ਕੋਈ ਪੈਰ ਛ ਆਪਣਾ ਪੈਰ ਪਾ ਦੇ ਤੇ ਉਹ ਛਪ ਜਾਂਦਾ ਹੈਗਾ। ਇਸ ਤਰ੍ਹਾਂ ਉਹ ਪੱਥਰ ਦੇੱ ਉਤੇ ਨਾ ਪੈਰ ਛਪਿਆ ਹੋਇਆ। ਜਿਹੜ ਖੜਾਹ ਹੁੰਦੀ ਨਾ ਖੜਾਹ
ਹਾਂਜੀ, ਹਾਂਜੀ ਉਹ ਸੀ ਉਂਜ ਤਾਂ ਨੀ ਵੇਖਿਆ ਤੇ ਉਝ ਫੋਨ ਚ, ਟੀ ਵੀ ਚ, ਦੇਖਿਆ ਸੀਗਾ,
ਹਾਂਜੀ ਤੇ ਉਹ ਬਣੀ ਹੋਈ ਹੈਗੀ ਆ, ਅਸੀਂ ਜ ਜਦੋਂ ਅਸੀਂ ਪਰਿਕਰਮਾ ਕਰਦੇ ਸੀ ਸਰੋਵਰ ਦੀ ਸੰਗਤ ਥੱਲੇ ਚਲੇ ਜਾਂਦੀ ਸੀ ਦੋ ਵਜੇ ਤੋਂ ਬਾਅਦ ਅਸੀਂ ਫਿਰ ਪਰਿਕਰਮਾ ਸਾਰਾ ਸਟਾਫ ਜਾਂਦਾ ਸੀ, ਘੁੰਮਣ ਫਿਰਨ ਜਾਂਦੇ ਸੀ, ਪਰਿਕਰਮਾ ਕਰਦੇ ਸਰੋਵਰ ਦੀ, ਇੱਥੇ ਗਾ ਇੱਕ, ਪਾੜੀ ਹੈਗੀ ਮ ਦੋ ਹਜ਼ਾਰ ਨੌ ਦੀ ਗੱਲ ਕਰ ਰਿਹਾ ਮੈਂ ਉਸ ਵੇਲੇ ਇੰਨੇ, ਤੇ ਓਦੋ ਫੋਨ ਨਹੀ ਹੁੰਦੇ ਸੀ, ਏਨਾ ਨੈਟਵਰਕ ਨਹੀਂ ਹੁੰਦਾ ਸੀ ਫੋਨਾ ਦਾ ਵੀ ਤੇ ਇੱਕ ਪਾੜੀ ਹੋ ਗਈ ਉੱਥੇ ਜੋ ਸੀਮੇਂਟ ਸਾਫ ਨਜ਼ਰ ਆਂਦਾ ਸੀ, ਉਸ ਪਾੜੀ ਤੋਂ ਅਸੀਂ ਉੱਥੇ ਚੜ੍ਹ ਕੇ ਗੱਲ, ਕਰਦੇ ਹੁੰਦੇ ਸੀਗੇ ਸਾਰੇ ਸਟਾਫ ਵਾਲੇ ਰਲਕੇ ਹਾਂਜੀ -ਹਾਂਜੀ, ਹਾਂਜੀ -ਹਾਂਜੀ ਜਿੱਥੇ ਸਭ ਛੋਟੀਆਂ ਨਾ, ਓ--ਉਹਦੇ ਲਾਗੇ ਸੀ ਇੱਕ ਪਾੜੀ, ਅਸੀਂ ਉੱਥੇ ਜਾ ਕੇ ਸਾਰੇ ਸਟਾਫ ਗੱਲ ਕਰਦੇ ਸੀ ਆਪਣੇ -ਆਪਣੇ, ਘਰ ਫੋਨ ਲੈ ਜਾਂਦੇ ਫੋਨ ਰੱਖਿਆ ਹੋਇਆ ਸੀ, ਇੱਕ ਅ ਸੀ ਤੇ ਬੀ ਐਸ ਐਨ ਐੱਲ ਚੱਲਦਾ ਹੁੰਦਾ ਸੀ ਉਸ ਵੇਲੇ,
ਹਾਂ ਉੱਥੇ ਤਾਂ ਕੋਈ ਫੋਨ ਨੀ ਚੱਲਦਾ, ਉੱਥੇ ਕਿਸੇ ਕੋਲ ਮੰਗੇਆ ਵੀ ਸੀ ਮੈਂ ਤਾਂ ਵੀ ਨੀ ਮਿਲਿਆ,
ਆ, ਹੁਣ ਤੱਕ ਚੱਲ ਹੁਣ ਤੱਕ ਚੱਲ ਜਾਂਦੇ ਨੇ ਪਹਿਲੇ ਨਈ, ਚੱਲਦੇ ਸੀ ਇੰਨੇ ਦੋ ਚਾਰ ਹਾਂ ਤੇ ਇੱਕ ਪਾੜੀ- ਇੱਕ ਪਾੜੀ, ਔ ਉੱਥੇ ਅਸੀਂ ਚੜ੍ਹ ਕੇ ਗੱਲ ਕਰਦੇ ਸੀ, ਸਾਰੇ, ਸਟਾਫ ਬੈਕ ਕਰਕੇ ਉੱਥੇ ਜਾਂਦੇ ਸੀ, ਸਟਾਫ ਦੀ ਗੱਲ ਕਰਦੇ ਸੀਗੇ,
ਅੱਛਾ
ਅਗਰ ਤੁਹਾਡੇ ਨਾਲ ਆ ਗੱਲ ਕਰੀਏ ਜੀ ਬੋਤ, ਹੋਣ ਲੱਗਾ ਠੀਕ ਹੈ ਜੀ ਧੰਨਵਾਦੀ ਹਾ, ਆਪ ਜੀ ਦਾ ਬੋਤ -ਬੋਤ ਧੰਨਵਾਦ, ਓਕੇ ਜੀ ਸਤਿ ਸ਼੍ਰੀ ਅਕਾਲ ਜੀ।
ਠੀਕ ਸਤਿ ਸ਼੍ਰੀ ਅਕਾਲ,,